ਕਿਵੇਂ ਓਂ
ਵਧੀਆ ਤੁਸੀਂ ਦੱਸੋ
ਤੁਸੀਂ ਵਧੀਆ ਕੀ ਕਰਦੇ ਸੀ।
ਕੁਛ ਨਹੀਂ ਫ੍ਰੀ ਸੀ ਅਜੇ ਤਾ
ਹੋਰ ਫੈਮਲੀ ਕਿਦਾਂ
ਵਧੀਆ- ਵਧੀਆ ਸਾਰੇ ਤੁਸੀਂ ਸੁਨਾਓ ਆਦੀ ਫਿਰ ਕਿਦਾਂ ਸਾਰੇ ਘਰ ਹਾਂਜੀ -ਹਾਂਜੀ ਹੱਤ ਛੁੱਟੀਆਂ ਬਸ ਛੁਟੀਆਂ ਖਤਮ ਹੋ ਗਈਆਂ ਪਰਸੋਂ ਤੋਂ ਲੱਗਣੇ ਸਕੂਲ ਹੂੰ ਘੁੰਮਣ ਕਿਤੇ ਨੀ ਗਏ ਗਰਮੀ ਬਹੁਤ
ਅੱਛਾ
ਤੁਸੀਂ
ਅਸੀਂ ਗਏ ਸੀਗੇ ਹਾਂ। ਅਸੀਂ ਅੰਮ੍ਰਿਤਸਰ ਗਏ ਸੀਗੇ ਬਹੁਤ ਵਧੀਆ ਮਜ਼ਾ ਆਇਆ ਉੱਥੇ
ਅੱਛਾ-ਅੱਛਾ ਠੀਕ ਹੈ ਗੋਲਡਨ ਟੈਂਪਲ ਗਏ ਸੀ।
ਹਾਂਜੀ
ਗੋਲਡਨ ਟੈਂਪਲ ਪਿਛਲੀ ਵਾਰ ਤਾਂ ਗਏ ਸੀ ਇਸ ਵਾਰ ਨਹੀਂ ਗਏ। ਤਿੰਨ ਚਾਰ ਵਾਰੀ ਜਾ ਆਏ ਹੁਣ ਤਾ
ਵਧੀਆ ਮਜ਼ਾ ਹੁੰਦਾ ਵੈਸੇ ਉੱਥੇ ਜਾ ਕੇ ਤਾਂ ਇੰਨਾ ਪਤਾ
ਹੂੰ-ਹੂੰ ਬਹੁਤ ਵਧੀਆ ਮਜ਼ਾ ਹੁੰਂਦਾ ਹੂੰ ਮਤਲਬ ਬਹੁਤ ਸ਼ਾਂਤ ਮਿਲਦੀ ਆ ਮੱਥਾ ਟੇਕਦਿਆਂ ਸੁਬਾਹ ਨੂੰ ਦੋਂ ਚਾਰ ਵਜੇ ਉੱਠ ਕੇ ਓਦਾਂ ਭੀੜ ਵੀ ਬਹੁਤ ਹੁੰਦੀ ਉੱਥੇ ਤਾਂ ਸੰਗਤ ਦੀ ਜਦੋਂ ਮਰਜ਼ੀ ਚਲੇ ਜਾਓ। ਸਰਦੀ ਗਰਮੀ ਭੀੜ ਲੱਗੀ ਰਹਿੰਦੀ।
ਹਾਂਜੀ ਹੁਣ ਵੀ ਅਸੀਂ ਜਾ ਕੇ ਆਏ ਆ ਨਾ। ਬਹੁਤ ਜ਼ਿਆਦਾ ਉੱਥੇ ਸੰਗਤ ਸੀਗੀ ਕੋਈ ਉਹਨਾਂ ਨੂੰ ਫ਼ਰਕ ਨਹੀਂ ਗਰਮੀ ਉਹਦੇ ਨਾਲ
ਹੂੰ-ਹੂੰ ਏਦਾਂ ਹੀ ਹੁੰਦਾ ਵਾ ਗਰਮੀ 'ਚ ਵੀ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਸਰਦੀ 'ਚ ਵੀ
ਹਾਂਜੀ
ਪਿਛਲੀ ਵਾਰ ਅਸੀਂ ਗਰਮੀ 'ਚ ਹੀ ਗਏ ਸੀਗੇ ਤੇ ਮਤਲਬ ਮੱਥਾ ਅਸੀਂ ਮਸਾ ਟੇਕਿਆ ਬਹੁਤ
ਹਾਂਜੀ ਕਾਫੀ ਟਾਈਮ ਲੱਗ ਜਾਂਦਾ ਮੱਥਾ ਟੇਕਣ ਤੇ ਕਈ ਵਾਰ ਤਾਂ ਦੋ-ਦੋ- ਦੋ ਘੰਟੇ ਲਾਈਨ 'ਚ ਖੜਨਾ ਪੈ ਜਾਂਦਾ।
ਹੂੰ-ਹੂੰ ਏਦਾਂ ਹੀ ਹੁੰਦਾ ਭੀੜ ਜਿਆਦਾ ਹੁੰਦੀ। ਦੀ ਹੈ ਨਾ।
ਹਾਂਜੀ ਇਸ ਵਾਰ ਤਾਂ ਅਸੀਂ ਵੀ ਤੇ ਬੈਠ ਕੇ ਅਸੀਂ ਪਹਿਲਾਂ ਜਾ ਕੇ ਬਾਰਾਂ ਕੁ ਵਜੇ ਲਾਈਨ 'ਚ ਬਹਿ ਗਏ ਸੀ ਉਦੋਂ ਹੀ ਉਹਨਾਂ ਨੇ ਦਰਵਾਜ਼ੇ ਬੰਦ ਕਰਤੇ। ਫੇਰ ਜਦੋਂ ਦੋ ਵਜੇ ਓਪਨ ਕੀਤੇ ਦਰਵਾਜ਼ੇ ਜੇ ਫੇਰ ਅਸੀਂ ਅੱਧੇ ਘੰਟ 'ਚ ਮੱਥਾ ਟੇਕ ਆਏ ਸੀਗੇ ਬਸ ਢਾਈ ਵਜੇ ਨੂੰ ਮੱਥਾ ਟੇਕਿਆ ਗਿਆ ਕਿਉਂਕਿ ਅਸੀਂ ਬੈਠ ਪਹਿਲਾਂ ਗਏ ਨਾ।
ਹੂੰ-ਹੂੰ ਏਦਾਂ ਹੁੰਦਾ ਨਾ ਜਦੋਂ ਪਹਿਲਾਂ ਆਪਾਂ ਚਲੋ ਜੀਏ ਫਿਰ ਬ ਪਹਿਲਾਂ ਬੈਠੇ ਫਿਰ ਜਲਦੀ ਹੀ ਮੱਥਾ ਟੇਕਿਆ ਜਾਂਦਾ।
ਦੋ ਘੰਟੇ ਉੱਥੇ ਬੈਠਣਾ ਹੋ ਪੈ ਜਾਂਦਾ ਏ।
ਹੂੰ-ਹੂੰ ਦੇਹ ਸ਼ਾਂਤੀ ਮਿਲਦੀ ਨਾਲੇ ਪਾਠ
ਹਾਂਜੀ ਨਾਲੇ ਪਾਠ ਕੀਤਾ ਜਾਂਦਾ ਏ।
ਹੂੰ।
ਹੋਰ ਨੀ ਗਏ ਕਿਤੇ।
ਫੋਨ ਕਿਤੇ ਨੀ ਤੁਹਾਨੂੰ ਦੱਸੀਏ ਨੀ ਗਰਮੀ ਵੀ ਬਹੁਤ। ਕਿਤੇ ਨੀ ਗਏ ਬਸ ਘਰੇ ਹੀ ਆ।
ਹਾਂਜੀ।
ਹੁਣ ਕੁਛ ਜ਼ਿਆਦਾ ਹੀ ਗਰਮੀ ਪੈਣ ਲੱਗਿਆ ਜੁਲਾ ਲਾਸਟ ਜੇ ਚ। ਹੂੰ ਬਹੁਤ ਜ਼ਿਆਦਾ।
ਹਾਂਜੀ।
ਹੋਰ ਸੁਣਾਓ।
ਹੋਰ ਬਸ ਵਧੀਆ ਅਸੀਂ ਵੀ ਅਸੇ ਤਾਂ ਗਰਮੀ ਬਹੁਤ ਸੀ ਪਰ ਵਿੱਚ ਵੀ ਜਾ ਈ। ਹੁਣ ਤਾਂ ਅਸੀਂ ਫ੍ਰੀ ਹੋਈ ਸੀ ਹਾਂਜੀ ਅਸੀਂ ਗਰਮੀ। ਤਾਂ ਹਾਲੇ ਆਈ ਰਹਿਣੀ ਦੋ ਤਿੰਨ ਮੰਥ ਫਿਰ ਚਲੋ ਜਾ ਆਉਦੇਂ ਇਕ ਵਾਰ ਹਾਂਜੀ।
ਏਦਾਂ ਹੀ ਰਹਿਣੀ ਹੈ ਤਾਂ ਦੋ ਤਿੰਨ ਮਹੀਨੇ।
ਹਾਂਜੀ
ਬ ਜੁਲਾਈ ਤੋਂ ਬਾਅਦ ਪੰਦਰਾਂ ਤੋਂ ਬਾਅਦ ਵੀ ਮਤਲਬ ਕਹਿੰਦੇ ਹੁੰਦੇ ਆ ਮੀਂਹ ਵਗੈਰਾ ਪੈਂਦੇ ਆ। ਪਰ ਉਦੋਂ ਵੀ ਮੀਂਹ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਵੱਧ ਜਾਂਦੀ ਫਿਰ।
ਹਾਂਜੀ।
ਠੰਡਾ ਰਹਿੰਦਾ।
ਹਾਂਜੀ ਮੀਂਹ ਚ ਵੀ ਦੋ ਤਿੰਨ ਜਿਸ ਦਿਨ ਪਿਆ ਬਸ ਦੋ ਤਿੰਨ ਦਿਨ ਠੀਕ ਰਹਿੰਦਾ ਏ ਬਸ।
ਹਮ ਹਮ ਫੇਰ ਓਦਾਂ ਹੀ ਹੋ ਜਾਂਦਾ ਮੌਸਮ।
ਹਾਂਜੀ ਅ ਗਰਮੀ ਚ ਤਾਂ ਬਸ ਬਰਫ਼ ਬਰਫ ਵਾਲੀ ਸਾਈਡ ਹੀ ਚਲਾ ਜਾਵੇ ਘੁੰਮਣ।
ਹਮ ਸਹੀ ਗੱਲ ਆ। ਸ਼ਿਮਲੇ ਚਲੇ ਜਾਂਦੇ ਆਪਾਂ ਪਲੈਨ ਬਣਾ ਲੈਂਦੇੇ ਹਾਂ ਸ਼ਿਮਲੇ ਜਾਂਦੇ ਹਾਂ।
ਹਾਂਜੀ ਇਹ ਵੀ ਸਹੀ ਆ ਉੱਥੇ ਹਫ਼ਤਾ ਤੋਂ ਦ ਲਾ ਵੀ ਦਸ ਦਿਨ। ਵਧੀਆ ਚਲੋ।
ਹਾਂ।
ਨਾਲ ਛੁੱਟੀਆਂ ਲੰਘ ਜਾਂਦੀਆਂ ਨੇ।
ਬ ਗਰਮੀ ਚ ਤਾਂ ਉੱਧਰ ਹੀ ਵਧੀਆ ਹ।
ਹਾਂਜੀ। ਚਲੋ ਕੋਈ ਨੀ ਆਪਾਂ ਫੇਰ ਬਣਾਵਗੇੰ। ਹਾਂਜੀ ਬਣਾਈਏ ਭਲੈਣ ਆਪਾਂ ਜਾਵਾਂਗੇ ਕਿਤੇ।
ਹਾਂ ਹੁਣ ਤਾਂ ਛੁੱਟੀਆਂ ਵੀ ਖਤਮ ਹੋ ਗਈਆਂ ਹ।
ਹੁਣ ਤਾਂ ਵੈਸੇ ਸਰਦੀ ਦੀਆਂ ਛੁੱਟੀਆਂ ਹੋਣੀਆ ਉਦੋ ਹੀ ਜਾ ਸਕਦੇ
ਹਮ ਸਰਦੀ ਚ ਵੈਸੇ ਸਹੀ ਰਹਿੰਦਾ ਵ।
ਹਾਂਜੀ ਉਹੀ ਆਵਾਜ਼ ਕੱਪੜੇ ਪਾ ਕੇ ਚੱਲ ਬੰਦਾ ਚੱਲ ਜਾਣ ਦਾ।
ਹਮ ਹਮ ਸਹੀ ਗੱਲ ਆ। ਸਰਦੀ ਚ ਜਾ ਜਾਵਾਂਗੇ ਹੁਣ ਬਸ ਤਾਂ ਦੋ ਤਿੰਨ ਮਹੀਨੇ ਹੋਰ ਆ। ਤੋਂ ਬਾਅਦ ਮੌਸਮ ਠੀਕ ਹੋਣ ਲੱਗ ਜਾਣਾ। ਹੋਰ ਸਾਰੇ।
ਹਾਂਜੀ ਸਾਰਾ ਹੀ ਵਧੀਆ ਤੁਸੀਂ ਦੱਸੋ।
ਬਸ ਵਧੀਆ ਸਾਰੇ ਗਰਮੀ ਤੋਂ ਬਚੇ।
ਹਾਂਜੀ ਬਸ ਬੱਚੇ ਅੰਦਰ ਹੀ ਰਹਿੰਦੇ ਆ ਬ ਬਸ ਬਾਹਰ ਨੀ ਜਾਣਦੇ। ਜ਼ਿਆਦਾਤਰ ਅੰਦਰ ਹੁੰਦੇ ਹ। ਓ ਬਾਹਰ ਨਿਕਲਣ ਜੀਅ ਨ ਕਰਦਾ ਦੇਖ ਕੇ।
ਬਾਹਰ ਨਿਕਲਣ ਨੀ ਕੀ ਕਰਦਾ ਛੇ ਸਾਢੇ ਛੇ। ਵੀ ਬਾਹਰ ਨਿਕਲਦੇ ਆ ਸਾਢੇ ਕੁ ਛੇ ਵਜੇ। ਉਦੋਂ ਥੋੜ੍ਹਾ ਜਿਹਾ ਠੰਢਾ ਮੌਸਮ ਹੁੰਦਾ। ਹਮ ਹੋਰ ਸੁਣਾਓ।
ਹੋਰ ਬਸ ਵਧੀਆ
ਘੁੰਮਣ ਦਾ ਵੀ ਫਿਰ ਘੁੰਮਣ ਦਾ ਗਰਮੀ ਚ ਤਾਂ ਨਹੀਂ ਕੋਈ ਮਜ਼ਾ ਆਉਦਾ ਬਣਦਾ ਹੁਣ ਮੌਸਮ ਠੀਕ ਹੋਵੇ
ਫੇਰ ਹੀ ਹਾਂਜੀ ਜਾਇਆ ਜਾਂਦਾ ਏਦਾਂ ਵੀ ਬਾਹਰ ਵੀ ਨਿਕਲਦੇ ਘਬਰਾਹਟ ਹੋਣ ਲੱਗ ਜਾਂਦੀ ਆ ਗਰਮੀ
ਹਮ ਹਮ ਹਮ ਸਹੀ ਗੱਲ ਆ
ਸਰਦੀ ਚ ਸਹੀ ਆ ਵੈਸੇ ਕੱਪੜੇ ਪਾ ਕੇ ਮਰਜ਼ੀ ਚ ਜਾਓ
ਹਮ ਸਹੀ ਗੱਲ
ਦੇਖਦੇ ਹਾਂ ਅਸੀਂ ਹੁਣ ਫੇਰ ਜਾ ਆਵਾਂਗੇ ਫ ਸਾਰ ਚੀਜ਼ ਦੇਖਦੇ ਆ ਕੋਈ ਕਿ ਆਗੇ ਜਦੋਂ ਮੌਸਮ ਹੋ ਗਿਆ ਸਹੀ ਚ ਦੀਵਾਲੀ ਤੋਂ ਬਾਅਦ ਤਾਂ ਹੋਈ ਜਾਂਦਾ ਏ ਠੀਕ ਆ
ਉਸ ਵੇਲੇ ਠੀਕ ਹੁੰਦਾ ਮੌਸਮ ਨਾ ਗਰਮੀ ਹੁੰਦੀ ਜਿਆਦਾ ਨਹੀਂ ਕਰਦੀ ਪਿਛਲੀ ਵਾਰ ਪਿਛਲੀ ਵਾਰ ਅਸੀਂ ਜੰਮੂ ਸੀਗੇ ਜੰਮੂ ਬਸ ਅਸੀਂ ਘੁੰਮੇ ਸੀਗੇ ਇੱਥੇ ਗਾਰਡਨ ਦੇਖਿਆ ਸੀ ਸਟੇਡੀਅਮ ਜਾਂ ਦੇਖ ਕੇ ਆਏ ਸੀਗੇ ਉੱਥੇ ਵੀ ਆਪਣੀ ਗਰਮੀ ਤੇ ਆਪਣੇ ਪੰਜਾਬ ਉ ਹੀ ਹੁੰਦੀ ਆ ਪਰ ਅਸੀਂ ਫੇਰ ਵੀ ਘੁੰਮ ਲਏ ਸੀ।
ਹਾਂਜੀ
ਬਾਗੇ ਬਹੁ ਦੇਖ ਕੇ ਆਉਂਦਾ ਸੀ।
ਇੱਕ ਸਟੇਡੀਅਮ ਸੀ ਉਹ ਦੇਖਿਆ ਉਹ 'ਚ ਮਤਲਬ ਸਾਇੰਸ ਦੇ ਰਿਲੇਟਿਡ ਸਾਰੀਆਂ ਚੀਜ਼ਾਂ ਸੀ।
ਏਡਾ ਹੁੰਦਾ ਜੇ ਆਏ ਆ ਚਲੋ ਥੋੜ੍ਹਾ ਬਹੁਤਾ ਘੁੰਮ ਵੀ ਲਈਏ ਫਿਰ
ਘੁੰਮ ਲ ਫੇਰ ਅਸੀਂ ਫੋਟੋ ਵਗੈਰਾ ਕਰਾਇਆ ਇੱਥੇ ਗਾਰਡਨ ਦੇ ਵਿੱਚ ਇੱਥੋਂ ਦਾ ਪਹਿਰਾਵਾ ਪਾ ਕੇ ਉੱਥੋਂ ਦਾ ਡਰੈਸ ਜੰਮੂ ਦਾ।
ਹਾਂ ਉਹ ਤਾਂ ਹੈ ਉੱਥੋਂ ਦਾ ਕਲਚਰ ਵਗੈਰਾ ਪਤਾ ਲੱਗ ਜਿਆਦਾ।
ਹੂੰ ਹੂੰ ਬਹੁਤ ਵਧੀਆ ਵੈਦਰ ਸੀ, ਵੈਸੇ ਉਥੇ ਸਾਨੂੰ ਮਤਲਬ ਕਿ ਜਦੋ ਅਸੀਂ ਰਹੇ ਸੀ ਨਾ ਨਾਲ ਤੇ, ਮੂਵੀ ਵਗੈਰਾ ਦਿਖਾਉਣ ਵੀ ਲੈ ਕੇ ਆਦੇ ਸੀ। ਸੰਡੇ ਵਾਲੇ ਦਿਨ
ਹ ਹਰ ਵੀਕਐਂਡ ਤੇ ਜਾਂਦੀ ਸੀ।
ਅਹ ਮਤਲਬ ਹਾਰ ਤੇ ਤਾਂ ਨਹੀਂ ਕਿਸੇ ਕਿਸੇ ਸੰਡੇ ਮਤਲਬ ਐਂਡ ਵਾਲੇ ਜਾਂ ਫਸਟ, ਸੈਕਿੰਡ ਜਾਂ ਐਂਡ ਵਾਲੇ ਏਦਾਂ।
ਠੀਕ ਆ ਫੈਮਲੀ, ਫੈਮਲੀ ਨਾਲ ਜਾਂਦੇ ਸੀਗੇ।
ਫੈਮਲੀ ਫੈਮਲੀ ਨਾਲ ਸਾਰੀਆਂ ਫੈਮਲੀਜ਼ ਨੂੰ ਲੈ ਕੇ ਆਉਂਦੇ ਸੀ ਮਤਲਬ ਮਤਲਬ, ਅ ਮੂਵੀ ਦੀਖਾੳਣ ਅ ਥਿਏਟਰ ਚ।
ਚਲੋ ਵਧੀਆ ਫਿਰ ਤਾਂ।
ਹੂੰ ਇੱਕ ਦਿਨ ਇੱਕ ਸੰਡੇ ਮਤਲਬ ਗੁਰਦੁਆਰਾ ਹੁੰਦਾ ਸੀ। ਗੁਰਦੁਆਰੇ ਡੇਲੀ ਤਾਂ ਨੀ ਸਂਡੇ ਵਾਲੇ ਦਿਨ ਗੁਰਦੁਆਰੇ ਜਾਂਦੇ ਸੀ। ਉਹ ਮਤਲਬ ਹਾਂ ਯੂਨਿਟ ਹੁੰਦੀ ਨਾ ਜਿਹੜੀ ਉਹਦੇ ਵਿੱਚ ਹੀ ਬਣਿਆ ਹੁੰਦਾ ਵਾ।
ਹਾਂਜੀ
ਗੁਰੂਦੁਆਰਾ ਬਣਾਇਆ ਹੁੰਦਾ ਉੱਥੇ ਜਾਂਦੇ ਸੀਗੇ ਅਸੀਂ, ਛੁੱਟੀ ਦੇ ਹਿਸਾਬ ਨਾਲ ਹੀ ਹ ਕਿਉਂਕਿ ਸੰਡੇ ਨੂੰ ਹੀ ਆਊਟ ਪਾਸ ਮਿਲਦੇ ਸੀ ਹਰ ਇੱਕ ਨੂੰ। ਫਿਰ ਉਦੋਂ ਜਾਂਦੇ ਸੀ।
ਹਾਂਜੀ। ਚਲੋ ਵਧੀਆ ਇਨਜੌਏ ਕੀਤਾ ਤੁਸੀਂ।
ਹੂੰ ਹੂੰ ਕੀਤਾ ਇੰਜੋਏ ਕੀਤਾ ਸੀ।
ਏਧਰ ਨਾਲ ਹੀ ਕਸ਼ਮੀਰ ਆ ਜੰਮੂ ਦੇ ਹਨਾ।
ਜੰਮੂ ਦੇ ਨਾਲ ਹਾਂ ਕਸ਼ਮੀਰ ਅਸੀਂ ਜੰਮੂ ਸੀਗੇ ਕਸ਼ਮੀਰ ਨੀ ਸੀ। ਕਸ਼ਮੀਰ ਚ ਤਾਂ ਹਾਂ ਕਹਿੰਦੇ ਹੈਗੀ ਉਥੇ ਠੰਢਾ ਮੌਸਮ ਆ, ਜੰਮੂ ਪਰ ਆਪਣੇ ਪੰਜਾਬ ਦੀਆਂ ਮੌਸਮ
ਉੱਥੇ ਗਰਮੀ ਹੋਗੀ
ਉੱਥੇ ਗਰਮੀ ਚ ਗਰਮੀ ਸਰਦੀ ਸਰਦੀ ਏਦਾਂ ਈ ਆ ਮੌਸਮ।
ਅੱਛਾ,
ਮਤਲਬ ਇਹ ਨੀ ਹੈਗਾ ਵੀ ਜਾਂ ਜ਼ਿਆਦਾ ਠੰਡ ਪੈਂਦੀ ਜਾਂ ਘੱਟ ਠੰਡ ਪੈਂਦੀ ਘੱਟ ਆਪਣੇ ਵਾਂਗੂ ਹੀ ਆ ਹਾਂ। ਹੋਰ
ਹੋਰ ਬਸ ਵਧੀਆ।
ਹੋਰ ਕੋਈ ਨਵੀਂ ਤਾਜ਼ੀ।
ਹੋਰ ਤਾਂ ਕੋਈ ਨੀ ਬਸ ਗਰਮੀ ਵਾਲੀ ਆ। ਬੈਠੇ ਰਹਿਣੇ ਆ ਘਰੇ। ਨਹੀਂ ਇੱਥੇ ਹੀ ਗਏ ਸੀਗੇ ਬਸ, ਹੁਣ ਗਰਮੀ ਕਰਕੇ ਤਾਂ ਵੈਸੇ ਕਿਤੇ ਜਾਂਦੇ ਨੀ ਹੁਣ ਦੇਖਦੇ ਆਂ ਹੋਰ
ਕਾਹਦੇ ਤੇ ਕਾਹਦੇ ਤੇ ਗਏ ਸੀ ਬਸ
ਬ ਹਾਂ ਬੱਸਿਜ ਤੇ ਹੀ ਗਏ ਸੀਗੇ।
ਠੀਕ ਐ ਠੀਕ ਐ।
ਹੁਣ ਦੇਖਦੇ ਆ ਵੈਸੇ ਜੇ ਇੱਧਰ ਜੈਪੁਰ ਵੱਲ ਰਾਜਸਥਾਨ ਜਾ ਕੇ ਆਵਾਂਗੇ ਟ੍ਰਿਪ ਬਣਾਵਾਂਗੇ ।
ਠੀਕ ਏ ਮੇ ਵੀ ਕਹਿ ਰਿਹਾ ਬੱਚਿਆਂ ਨੂੰ ਛੁੱਟੀਆਂ ਵੀ ਸ਼ਾਇਦ ਵੱਧ ਜਾਣ
ਹਾਂਜੀ, ਸ਼ਾਇਦ ਕਹਿ ਮੈਸੇਜ ਦੇਖਿਆ ਸੀ ਕਹਿੰਦੇ ਸੀਗੇ ਸ਼ਾਇਦ ਵੱਧ ਜਾਣ ਪੰਦਰਾਂ ਕ ਦਿਨਾਂ ਦੀਆਂ ਹੋਰ ਛੁੱਟੀਆਂ।
ਹੂੰ, ਵੱਧ ਜਾਣ ਤਾਂ ਵਧੀਆ ਗੱਲ ਏ।
ਹਾਂਜੀ, ਗਰਮੀ ਬਹੁਤ ਆ ਸੁਬਾ-ਸੁਬਾ ਵਿਚਾਰੇ ਇਹਨਾਂ ਨੂੰ ਵੀ
ਔਖਾ ਹੁੰਦਾ ਓਹ ਤੇ ਬਾਅਦ ਦੇ ਵਿੱਚ ਦੁਪਹਿਰੇ ਜਦੋਂ ਛੁੱਟੀ ਮਿਲਦੀ ਬੱਸਾਂ ਚ ਬੱਚੇ ਐ ਹੋ ਜਾਂਦੇ ਆ ਪਸੀਨੇ ਨਾਲ ਐਨੀ ਗਰਮੀ
ਹੁਣ ਤਾਂ
ਚਲੋ ਹੋਰ
ਹੈਲੋ।
ਹੈਲੋ।
ਹਾਂਜੀ-ਹਾਂਜੀ ਹੋਰ
ਹੋਰ ਬਸ ਵਧੀਆ ਤੁਸੀਂ ਦੱਸੋ।
ਠੀਕ ਏ, ਬਸ-ਬਸ ਵਧੀਆ।
ਠੀਕ ਆ। ਚਲੋ ਠੀਕ ਹੈ ਹੂੰ ਓਕੇ।
ਕੇ।